ਹੈ ।
ਹੈਲੋ।
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਨੇ ਜੀ।
ਹੋਰ ਤੁਸੀਂ ਦੱਸੋ ਕੀ ਮੈਂ ਠੀਕ ਠਾਕ ਹੋ।
ਵਧੀਆ ਵਧੀਆ ਹਾਂਜੀ। ਹੋਰ ਕੀ ਕਰਦੇ । ਦਸੋ ਘਰੇ ਕਿਵੇ ਹੈ।
ਹੁਣ ਮੈਂ ਅਹ ਕੰਮ ਕੁਮ ਕਰਕੇ ਅ ਫਰੀ ਜਾਂ ਹੋਇਆਏ ਸੀ।
ਹਾਂਜੀ ਹਾਂਜੀ ਦਸੋ। ਠੀਕ ਹੈ ਹੋਰ ਮੈਂ ਵੈਸੇ ਤਾਂ ਫ੍ਰਰੀ ਸੀਗੀ ਹਾਂਜੀ ਅਤੇ ਹੁਣ ਮਤਲਬ ਕਿ ਜਿਹੜੇ ਬਰੈਡ ਹੁੰਦੇ ਆ ਨਾ ਆਪਾਂ ਮਿਕਸਤਰਰ ਦੇ ਤੜਕੇ ਵਿੱਚ ਜਿੱਦਾਂ ਬਣਾਉਂਦੇ ਹਾਂ। ਉਹ ਬਣਾ ਰਹੀ ਸੀ। ਸੀ ਹਾਂਜੀ। ਹੋਰ
ਹੋਰ ਰੋਟੀ ਪਾਣੀ ਕੀ ਬਣਾਇਆ।
ਬ੍ਰੈਡ ਬਣਾ ਰਹੀ ਹਾਂ ਜੀ ਜਿਵੇਂ ਸੈਂਡਵਿਚ ਜਿਹਨੂੰ ਕਹਿੰਦੇ ਨੇ।
ਆਲੂ ਪਾ ਕੇ।
ਹਾਂਜੀ ਹਾਂਜੀ ਹਾਂਜੀ ਬਰੈਡ ਦੇ ਵਿੱਚ ਅੱਛਾ ਆਲੂ ਪਾ ਕੇ।
ਅੱਛਾ ਅੱਛਾ ਤੇ ਤਲਦੇ ਹੈ ਕਿ ਟੋਸ ਸੀ। ਟੋਸਟਰ ਵਿੱਚ । ਕਰਦੇ ਆ ਵਧੀਆ ਓਇਲੀ ਵੀ ਨੀ ਆਉਂਦਾ ਲਾਈਟ ਇਨਫੈਂਟਰੀ। ੋਦਾ।
ਹਾਂਜੀ ਹਾਂਜੀ ਆਲੂ ਬਾਲ ਕੇ ਤੇ ਜੀਰਾ ਭੁੰਨ ਕੇ। ਤੇ ਫਿਰ ਬਾਅਦ। ਵਿੱਚ ਥੋੜਾ ਜਿਹਾ ਜਿਵੇਂ ਵੀ ਲੂਣ ਮਿਰਚ ਆਪਾਂ ਪਾਉਣਾ। ਉਹ ਪਾ ਕੇ ਅਤੇ ਘਰ ਦੀ ਕੋਈ ਮਲਾਈ ਪਾ ਕੇ। ਬ੍ਰਾਂਡ ਬਣਾਇਆ ਜੰਦਾ ਹਨ। ਅਤੇ ਬਹੁਤ ਸੁਆਦ ਆਉਂਦਾ ਹੈ। ਤੇ ਕੋਈ ਕਰੀਮ ਨੀ ਕੁਛ ਹਾਂਜੀ ਵੀ ਨਹੀਂ ਜਿੱਦਾਂ ਘਰ ਦੀ ਮਲਾਈ ਜਾਂਦੀ ਹੈ । ਤੇ ਜਾਂ ਕੁੱਛ ਮ ਖਣ ਵਗੈਰਾ ਘਰ ਦਾ ਪਾ ਕੇ
ਹੂੰ
ਓਨੂੰ ਮਤਲਬ ਤਿਆਰ ਕਰਦੇ ਆ ਫਿਰ ਬਾਦ ਵਿੱਚ ਓਨੂੰ ਆਪਣਾ ਅ ਜਦੋਂ ਓਦੇ ਵਿੱਚ ਪੋਨੇ ਆ ਮੇਕਰ ਦੇ ਵਿੱਚ ਤੇ ਓਦੇ ਤੇ ਦੇਸੀ ਘਿਓ ਲਾ ਦੇਣਾ ਘਰ ਦਾ ਈ ਬਣਿਆ ਹੋਇਆ।
ਅੱਛਾ-ਅੱਛਾ-ਅੱਛਾ
ਤੇ ਥੋੜ੍ਹਾ ਜਾ ਓਦੇ ਵਿੱਚ ਲਾ ਦੇਣਾ ਥੋੜ੍ਹਾ ਜਾ ਬ੍ਰੈਡ ਦੇ ਉੱਪਰ ਲਾ ਦੇਣਾ। ਤੇ ਓਦੇ ਨਾਲ ਕੱਪੜੇ ਸਵਾਦ ਬਣਦੇ ਨੇ।
ਹੂੰ-ਹੂੰ ਓਰ ਅਹ ਓਰ ਸ਼ਰਬਤ ਵਗੈਰਾ ਬਣਾਦੇ ਓ ਤੁਸੀਂ ਘਰੇ
ਹਾਂਜੀ। ਮਤਲਬ ਜਿਵੇਂ ਘਰੇ ਤਾਂ ਨਈ ਮਤਲਬ ਜਿੱਦਾਂ ਬਣਿਆ ਬਣਾਇਆ ਆਪਣਾ ਬੋਟਲ ਦੇ ਵਿੱਚ ਓਂਦਾ ਓਈ ਯੂਜ ਕਰਦੇ ਆ ਤੇ ਘਰੇ ਤਾਂ ਆਪਾਂ ਥੋੜ੍ਹਾ ਜਾ ਮਿੱਠਾ ਵਗੈਰਾ ਪਾ ਕੇ ਥੋੜ੍ਹਾ ਜਾ ਵਿੱਚ ਦੁੱਧ ਪਾ ਕੇ ਤੇ ਜਿਵੇਂ ਹੁਣ ਆਉਂਦੇ ਆ ਨਾ ਆਪਣੇ ਦੂਜੇ ਫਲੇਵਰ ਓਂਦੇ ਆ। ਸਾਰੇ ਟੇਸਟ ਵ ਵੱਖਰੇ-ਵੱਖਰੇ ਔਂਦੇ ਆ ਹਰ ਓਦੇ ਫਰੂਟ ਦੇ ਓ ਲੈ ਕੇ ਓਨੇ ਹੁੰਨੇ ਆ।
ਹੂੰ-ਹੂੰ
ਤੇ ਓਨਾਂ ਨੂੰ ਬਸ ਖੰਡ ਨੂੰ ਓਹ ਕਰਨਾ ਆਪਾਂ ਤੇ ਘੋਲ ਕੇ ਖੰਡ ਨੂੰ ਪਾਣੀ ਪਾ ਕੇ ਤੇ ਦੁੱਧ ਪਾ ਦੇਣਾ ਵਿੱਚ
ਇੱਕ ਓਦੇ ਵੀ ਕ ਚਿਆਂ ਕੱਚੀ ਅਮ ਅਹ ਅੰਬੀਆਂ ਦੇ ਬਣਦੇ ਆ।
ਅ ਓ ਕਿਵੇਂ ਬਣਦੇ ਨੇ
ਓ ਵੀ ਉਬਾਲ ਕੇ ਕੁੱਛ ਅ ਕਾਲੀ ਮਿਰਚਾਂ ਪਾ ਕੇ ਉਬਾਲ ਉਹਨੂੰ ਪਹਿਲੇ ਅਹ ਅੰਬੀਆਂ ਨੂੰ ਉਬਾਲ ਕੇ ਉਦਾ ਸਾਰਾ ਪੇਸਟ ਜਾ ਕੱਢਦਾ ਐ ਵਿੱਚੋਂ
ਅਹ ਹਾਂਜੀ ਹੂੰ ਜੇੜਾ ਮਤਲਬ ਗੁੱਦਾ ਹੁੰਦਾ ਵਾ ਜੇੜਾ
ਗੁੰਦ ਜੀ ਹਾਂ ਗੁਦ ਓ ਜ ਓ ਕੁੱਤਾ ਜਾ ਕੱਢਦੇ ਓ ਫਿਰ ਓਦੇ ਵਿੱਚ ਨਮਕ ਵਗੈਰਾ ਹਾਂ ਛਿਲਕਾ ਕੱਢ ਕੇ ਓਦੇ ਵਿੱਚ ਵਾਲਾ ਸਾਰਾ ਹਾਂ। ਫੇਰ ਕਾਲੇ ਮਿਰਚਾਂ ਕਾਲੇ ਕਾਲੇ ਮਿਰਚਾਂ ਨਮਕ ਵਗੈਰਾ। ਕਾਲਾ ਨਮਕ ਜੀਰਾ ਜੂਰਾ ਭੁਨਕੇ ਪੁੜੀਆਂ ਜ ਜੀਰਾ ਕੁੱਟ ਕੇ ਪਾਣਾ ਉਹ ਫੇਰ ਅਅ ਚੀਨੀ ਵਗ ਗੇਰ ਵੀ ਪਾਣਦੇ।
ਨਈ ਜੇੜਾ ਉਹਹ ਅ ਆਪਾਂ ਅੰਬਅ ਜਿੱਦਾਂ ਕਹ ਲੋ ਅੰਬ ਕੱਚੇ ਦੇ ਵਿੱਚੋਂ ਆਪਾਂ ਕੱਢਦੇ ਆ।
ਹਮ ਹਮ।
ਤੇ ਉਹ ਜੇੜਾ ਉਨੂੰ ਕੁਛ ਉਬਾਲਣਾ ਜਾਂ ਕੱਚਾ ਈ ਪਉਣਾ ਹੁੰਦਾ?
ਹਲ ਉਬਾਲ ਕੇ ਪਾਦੇ ਉਦੇ। ਹਾਂ ਔ ਕਰਕੇ ਉਹ ਸਾਰਾ ਪੇਸ਼ ਤੂ ਕਰ ਕੱਢ ਕੇ ਅ ਉਬਾਲਣਾ ਵੀ ਔਂਦਾ।
ਉਬਾਲਣਾ ਹਾਂਜੀ ਕਿੰਨਾ ਟਾਈਮ ਉਵਾਲਣਾ ਉਹਨੂੰ?
ਪਦਰਾਂ ਵੀ ਮਿੰਟ ਫੇਰ ਉਹ ਠੰਡਾ ਕਰਕੇ ਬੋਤਲ ਵਿੱਚ ਪਾ ਕ ਕੇ ਯਾ ਗਲਾਸ ਦੇ ਸਾਬ ਨਾਲ ਦੋ ਢੱਕਣ ਪਾ ਕੇ ਪਾਣੀ ਪਾ ਕੇ ਪੀ ਲਓ।
ਕਹ ਲਓ ਵੀ ਨਿੰਬੂ ਪਾਣੀ ਪੀਣੇ ਆ।ਤੇ ਨਿੰਬੂ ਨੂੰ ਆਪਾਂ ਕੱਚਾ ਰਸ ਪਾਕ ਤੇ ਉਹਨੂੰ ਉਵਾਲ ਕੇ ਹ ਉਦਾ ਆਪੇਈ ਮਤਲਬ ਬਬ ਪਤਲਾ ਪਤਲਾ ਹੋ ਯੰਦਾ ਜਾਂ ਫਿਰ ਬੀ ਮਿਕਸਰ ਵਗੈਰਾ ਦੇ ਵਿੱਚ ਕੁਛ ਬਰੀਕ
ਨਈ ਆਪਣੇ ਆਪ ਈ ਹੋ ਜਾਂਦਾ ।ਉਹ ਉਬਾਲ ਕੇ ਸਾਰਾ ਅ ਜਾਂਦਾ ਨਾ। ਨਰਮ ਹੋਯਨਦਾਂ ਨਾ ਸਾਰਾ ਕੁਛ। ਫੇਰ? ਬਣ ਜਾਂਦਾ ਉਸਦਾ
ਹਾਂਜੀ ਹਾਂਜੀ ਤੇ ਖੱਟਾ ਹੁੰਦਾ ਜਾਂ ਏਦਾਂ ਈ ਮਿੱਠਾ ਵੀ ਪਉਣਾ ਪੈਂਦਾ ਉਹਦੇ ਵਿੱਚ?
ਹਾਂ।
ਖੰਡ। ਮਸ
ਖੰਡ ਵੀ ਥੋੜ੍ਹੀ ਬੋ ਹਾਂ ਪਾਣਦੇ ਹੁੰਦੇ।
ਹਾਂਜੀ । ਨੀ ਕਿਵੇਂ? ਵੀ ਉਹਦੇ ਵਿੱਚ ਗੁਦੇ ਦੇ ਵਿੱਚ ਪਾਉਣਾ ਜਾਂ ਫਿਰ ਅ ਅ ਅ ਵੀ ਜੇੜਾ ਆਪਾਂ ਉਵਾਲਦੇ ਆ ।ਉਹਦੇ ਵਿੱਚ ਪਉਣਾ ਵਾ ਜਾਂ ਫੇਰ ਵੀ ਦੂਜੇ ਦੇ ਵਿੱਚ ਪਉਣਾ ।ਪਾਣੀ ਦੇ ਵਿੱਚ ਜ?
ਪਾਣੀ ਵੀ ਸ਼ਵਾਨਾ ਨਈ ਤਾ ਜਦੋਂ ਉਬਾਲਦੇ ਅ ਜਦ ਵੀ ਪਾਓ ਉਸੇ ਟਾਈਮ ਤੇ ਪਾਂਦੇ। ਉਹ ਉਹ ਟਾਈਮ ਤੇ ਪਾਂਦੇ ਆ ਜਦ ਉਬਾਲਦ ਦੇ ਆ
ਜਦੋਂ ਉਬਾਲਦੇ ਆ ਉਹਦੇ ਵਿੱਚ ਜੀਰਾ ਪਾ ਲੈਣਾ।
ਹਾਂ ਭੁੰਨ ਕੇ ਜੀਰਾ ਪਾ ਕੇ ਕਾਲੀ ਮਿਰਚਾਂ ਪਾ ਕੇ ਕਾਲੀ ਮਿਰਚਾਂ ਪਾ ਕੇ ਸਾਰਾ ਹੂੰ
ਠੀਕ ਐ ਉਹ ਕਦੇ ਬਣਾ ਕੇ ਦੇਖਾਂਗੇ ਹੁਣ ਗਰਮੀ ਕਿੰਨੀ ਕੁ ਐ ਹਾਂਜੀ-ਹਾਂਜੀ ਅੱਛਾ ਫੇਰ ਲਈ ਸ ਠੀਕ ਰਹਿੰਦਾ
ਹਾਂਜੀ
ਹਾਂ ਮੈਂ ਕਿਹਾ ਸਿਹਤ ਵਾਸਤੇ ਸਹੀ ਰਹਿੰਦਾ ਉਹ
ਹਾਂਜੀ
ਠੰਡਾ
ਹਾਂਜੀ
ਠੀਕ ਐ।
ਹੋਰ ਕਿੰਨੇ -ਕਿੰਨੇ ਦੇ ਵਿੱਚ ਮਤਲਬ ਇੱਕ ਕੈਰੀ ਪਾਉਣੀ ਆ ਜਾਂ ਫਿਰ ਦੋ ਤਿੰਨ ਕੈਰੀਆਂ
ਨਹੀਂ ਅਸੀਂ ਤਾਂ ਖਾਸੇ ਪਾਂਦੇ ਆ ਖਾਸੇ ਪਾਂਦੇ ਕਿੱਲੋ ਦੇ ਹਿਸਾਬ ਨਾਲ ਪਾਂਦੇ।
ਅੱਛਾ
ਕਿਲੋ -ਕਿਲੋ ਬਾਸੂ ਫਿਰ ਉਹਦਾ ਸਾਰਾ ਪੇਸਟ ਕੱਟਦੇ ਹਾਂ।
ਹਾਂਜੀ ਆਪਣੇ ਤਾਂ ਇੱਧਰ ਮਿਲਦੀਆਂ ਨੀ ਪੰਜਾਬ ਦੇ ਵਿੱਚ ਹਾਂਜੀ ਘੱਟ ਛੋਟੀਆਂ ਮਿਲ ਮਤਲਬ ਤੇ ਬਹੁਤ ਘੱਟ ਮਿਲਦੇ ਆ ਜਿਹੜੇ ਅੱ ਚਾਰ ਵਾਲੀਆਂ ਹੁੰਦੀਆਂ ਉਹ ਵੀ ਹੁੰਦੀਆਂ ਨੇ ਉਹੋ
ਹਾਂ-ਹਾਂ ਉਹੀ ਹੁੰਦੇ।
ਠੀਕ ਹੈ।
ਤੇ ਉਹਨਾਂ ਨੂੰ ਮਤਲਬ ਆਪਾਂ ਉਹ ਕਰ ਲੈਣਾ ਸਾਰਿਆਂ ਨੂੰ ਤੇ ਇੱਕ ਕਿੱਲੋ ਦੇ ਇੱਕ ਇੱਕ ਕਿੱਲੋ ਦੇ ਵਿੱਚ ਤਾਂ ਫਿਰ ਬਹੁਤ ਜ਼ਿਆਦਾ ਬਣ ਜਾਂਦੇ ਹੋਣੇ ਆ।
ਫੇਰ ਹੋਰ -ਹੋਰ ਅਚਾਰ ਵੀ ਮਿਰਚਾਂ ਦਾ ਅਚਾਰ ਵਗੈਰਾ ਪਾਂਦੇ ਹੋ।
ਹਾਂਜੀ ਹਾਂਜੀ ਤੇ ਉਹ ਹਰੀਆਂ ਮਿਰਚਾਂ ਦਾ ਜਿਵੇਂ ਨਹੀਂ ਭਰਕੇ ਤਾਂ ਨੀ ਕਦੇ ਬਣਾਏ ਜਿਵੇਂ ਤੜਕਾ ਲਾ ਲੈਂਨ ਆ ਜਿਵੇਂ ਓਦਾਂ ਹੀ
ਉਹ ਕਿਵੇਂ ਬਨਾਉਂਦੇ ਹੋ
ਹਾਂਜੀ
ਕਿਵੇਂ ਬਨਾਉਂਦੇ ਹੋ
ਉਹ ਥੋੜ੍ਹਾ ਜਿ ਜੀਰਾ ਹੋ ਗਿਆ ਮਸਾਲੇ ਜਿਵੇਂ ਹੋ ਗਏ ਸਾਰੇ ਭੁੰਨ ਲੈਣੇ ਆ ਭੁੰਨ ਕੇ ਤੇ ਦੋਂ ਬਾਅਦ ਵਿੱਚ ਬਸ ਸਿੱਧੀਆਂ ਹਰੀਆਂ ਮਿਰਚਾਂ ਨੂੰ ਥੋੜ੍ਹਾ ਜਿਹਾ ਸੇਕ ਲਵਾ ਲੈਣਾ ਤੇਲ ਲਾ ਕੇ
ਅੱਛ ਰੈਡੀਮੇਡ ਵੀ ਵਧੀਆ ਬਣਦੇ ਨੇ ਮਿਲਦੇ ਨੇ
ਮਿਲ ਜਾਂਦਾ ਪਰ ਉਹਦੇ ਵਿੱਚ ਥੋੜਾ ਜਿਹਾ ਤੇਲ ਕੱਟ ਜਿਆਦਾ ਹੁੰਦਾ ਤੇ ਉਹ ਨਹੀਂ ਮਤਲਬ ਇੱਕ ਜਾਂ ਦੋ ਦਿਨ ਸਵਾਦ ਲੱਗਦਾ ਫੇਰ ਨੀ ਵਧੀਆ ਲੱਗਦਾ ਉਹ ਹਾਂਜੀ ਉਹ ਪਤਾ ਨੀ ਕੀ ਕੀ ਪਾਉਂਦੇ ਆ ਪੁਰਾਣਾ ਤੇ ਪੁਰਾਣਾ ਮ ਮਤਲਬ ਕਿ ਆਪਣਾ ਤੇਲ ਵਗੈਰਾ ਹੁੰਦਾ ਜਾਂ ਕਿਵੇਂ ਵੀ ਹੇਨਾ ਕਿੰਨਾ ਟਾਈਮ ਜਿਹੜਾ ਘਰੇ ਬਣਾਈਏ ਤੇ ਥੋੜ੍ਹਾ ਜਿਹਾ ਬਣਾ ਲਓ ਤੇ ਵਧੀਆ ਰਹਿੰਦਾ ਉਹ
ਹੰਮ
ਪੰਜਾਬ ਦੇ ਵਿੱਚ ਅੰਬ ਦਾ ਅਚਾਰ ਉਹ ਸਹੀ ਰਹਿੰਦਾ ਘਰ ਜਿਵੇਂ ਪਾ ਲੈਂਦੇ ਪੰਜ ਪੰਜ ਕਿੱਲੋ ਜਾਂ ਬਾਸ ਪਾ ਲੈਨੇ ਆ ਹਾਂਜੀ ਹੋਰ ਤੁਸੀਂ ਕੀ ਤੇਰੇ ਤਿਆਰ ਕਰ ਲੈਂਦੇ ਹੋ?
ਹਾਂਜੀ?
ਤੁਸੀਂ ਮੈਂ ਕਿਹਾ ਘਰੇ ਕੀ ਕੀ ਤਿਆਰ ਕਰ ਲੈਂਦੇ ਹੋ?
ਅਸੀਂ ਜਿਵੇਂ ਸਾਾਬੂ ਦਾਣੇੇ ਦੇ ਪਾਪੜ ਹੋ ਗਏ ਆਲੂ ਜ ਆਲੂ ਦੇ ਚਿਪਸ ਹੋ ਗਏ
ਹਾਂਜੀ ਆਲੂ ਦੇ ਚਿਪਸ ਕਿਵੇਂ ਬਣਦੇ ਨੇ?
ਉਹ ਵੱਡੇ ਆਲੂ ਆਉਂਦੇ ਨਾ ਜੋ
ਹਾਂਜੀ ਹਾਂਜੀ ਹਾਂਜੀ
ਵੱਡੇ ਸਾਈਜ਼ ਦੇ ਉਹ ਗੋਲ ਗੋਲ ਉਹ ਕਰਨੇ ਆ ਕੱਟਣੇ ਆ ਉਹਦੇ ਨਾਲ ਜੋ ਮਸ਼ੀਨ ਜੀ ਹੁੰਂਦੀ
ਹਾਂਜੀ ਹਾਂਜੀ
ਹਾਂ ਗੋਲ ਗੋਲ ਵਾਲ਼ੀ ਹੋਂਦੀ ਮਸ਼ੀਨ ਜਿ
ਹਾਂਜੀ ਜਿਵੇਂ ਆਪਾਂ ਜਿਹਨੂੰ ਪੰਜਾਬੀ ਦੇ ਵਿੱਚ ਕੱਦੂ ਕਸ ਕਹਿੰਦੇ ਹਾਂ ਜਿਵੇਂ ਕੱਦੂ ਕਸ ਕਹਿੰਦੇ ਹਾਂ ਹਾਂਜੀ ਹਾਂਜੀ ਫੇਰ ਉਹਨਾ ਨੂੰ ਕੱਦੂ ਕਸ ਕਰਕੇ ਫੇਰ ਉਹਦੋਂ ਬਾਅਦ ਵਿੱਚ
ਫੇਰ ਉਹਦੇ ਵਿੱਚ ਨਾ, ਅ ਅਸੀਂ ਨਾ ਜਿਵੇਂ, ਪੰਜ-ਪੰਜ ਕਿੱਲੋ ਆਲੂ ਹੋ ਗਏ, ਦਸ ਕਿੱਲੋ ਆਲੂ ਹੋ ਗਏ। ਉਹ, ਮੈਂ ਵੱਡੇ ਪ ਤਿੱਲੇ ਵਿੱਚ ਨਾ ਅ ਪਾਣੀ ਉਬਾਲਨੇ ਨੂੰ ਰੱਖ ਦਿੰਦੇ ਫੇਰ ਉਹ ੳਬਾਲ ਕੇ ਅ ਨੂੰ, ਚੰਗੇ ਪਾਣੀ ਵਿੱਚ ਧੋਕੇ, ਫੇਰ ਉਹ ਉਬਾਲੇ ਹੋਏ ਪਾਣੀ ਵਿੱਚ ਪਾਣਾ ਫਟਕਲੀ, ਫਟਕਲੀ, ਫਟਕਰੀ ਨਹੀਂ ਹੂੰਦੀ ਆਪਣੀ
ਹਾਂਜੀ, ਫਟਕੜੀ।
ਹਾਂ, ਉਹ ਪਾਣੀ ਹੈ ਨਮਕ ਪਾਣਾ ਹੈ, ਉਹਦੇ ਵਿੱਚ।
ਹਾਂਜੀ।
ਉਹ ਪਾਕੇ ਥੋਰਾ ਜਿਹਾ ਅਹ ਉਬਾਲ ਇਹਨਾਂ
ਕਿ, ਪਹਿਲੇ ਫਟਕੜੀ ਪਾਕੇ ਉਬਾਲਨਾ ਜਾਂ ਫੇਰ, ਕੀ
ਕਰਰੀ ਔਰ ਨਮਕ ਪਾਕੇ ਆਹ ਫੇਰ ਉਹ ਵਾਈਟਰ- ਵਾਈਟ ਬੰਜਾਦੇ ਕੈੜੇ-ਕੈੜੇ ਬੰਨ ਜਾਣੇ।
ਅੱਛਾ ਫਟਕੜੀ ਤੇ, ਲੂਣ ਪਾਕੇ ਕਿੰਨਾ ਕੁ ਟਾਈਮ ਉਬਾਲਣਾ ਉਹਨੂੰ
ਉਹ, ਬਸ ਵਿੱਚ ਪਾਕੇ ਆਲੂ
ਹਾਂਜੀ। ਅੱਛਾ ਜਦੀ ਕੱਢ ਦੇਣੇ ਆ, ਪਾਣੀ ਗਰਮ ਪਹਿਲਾਂ ਗਰਮ ਰੱਖਣਾ ਪਹਿਲਾਂ
ਹਾਂ।
ਪਾਣੀ ਪਹਿਲਾਂ, ਗਰਮ ਰੱਖਣਾ
ਪਹਿਲੇ ਹਾਂ, ਪਹਿਲੇ ਗਰਮ ਕਰਕੇ ਰੱਖਦੇ ਹਾਂ, ਉਬਾਲੇ ਪਾਣੀ ਵਿੱਚ ਹੀ ਕੇ ਛੇਤੀ- ਛੇਤੀ ਕੱਢ ਕੇ, ਸੁਕ ਧੁੱਪੇ ਸੁੱਕਣੇ ਪਾ ਦੇਣੇ, ਹਾਂ। ਇਕੱਲਾ- ਇਕੱਲਾ ਕਰਕੇ ਉਦਾਨ ਪਾਪੜ ਬਣਦੇ ਆ, ਆਲੂ ਪਾਕੇ, ਉਹ ਤਾਂ ਚਾਰ-ਪੰਜ ਧੁ
ਚਾਰ -ਪੰਜ ਦਿਨ ਤੇ, ਉਹ ਕੱਠੇ'ਚ ਨਹੀਂ ਹੁੰਦੇ ਵੀ, ਜਿਵੇਂ ਆਪਾਂ ਸੁੱਕਣੇੇ ਪਾ ਦਿੰਨੇ, ਹਾਂ
ਨਹੀਂ ਜਦੋਂ, ਸੁ ਉਹ ਕੱਲੇ- ਕੱਲੇ ਕਰਨਕੇ ਪਾਣੇ ਸੁੱਕੜੇ ਮ
ਹਾਂਜੀ। ਕੱਲੇ ਤੇ, ਕਾਲੇ ਵੀ ਨੀ ਹੋਣਗੇ ਫਿਰ ਬਾਅਦ'ਚੋਂ
ਨਹੀਂ- ਨਹੀਂ ਉਹ ਫਟਕੜੀ ਨਾਲ, ਕਾਲੇ ਨੀ ਹੋਂਦੇ। ਫਟਕਰੀ ਕ ਤਾਈ ਪਾਉਂਦੇ ਨਾ ਕਾਲੇ ਆਉਂਦੇ ਨਾ।ਉਹ, ਅਹ
ਠੀਕ ਹਾਂਜੀ ਠੀਕ ਹੈ ਪੈਣ ਜੀ ਮੈਂ ਥੋੜ੍ਹਾ ਜਿਹਾ ਕੰਮ ਕਰਨਾ ਮੈਂ ਰੁਕ ਕੇ ਕਰਦੀ ਆ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ। ਹਾਂ ਕੰਮ।